ਸੁਣਾਓ ਭੈਣ ਜੀ ਕੁਛ ਨੀ ਹਾਂਜੀ ਬੋਲੋ ਨਾ ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ?
ਕੀ ਕਰਦੇ ਸੀ?
ਕੁਛ ਨਹੀਂ ਬਸ ਹੁਣ ਕੰਮ ਕਰਕੇ ਥੋੜਾ ਵਿਹਲੇ ਹੋਏ ਆਂ ।
ਅੱਛਾ ਹੋਰ ਕੀ ਕੰਮ ਆ ਤੁਹਾਡਾ?
ਮੇਰਾ ਕੁਛ ਵੀ ਨਹੀਂ ਬਾਬਾ ਮੈਂ ਤਾਂ ਹਾਊਸ ਵਾਈਫ ਹਾਂ।
ਅੱਛਾ ਰੋਟੀ ਪਾਣੀ ਬਣਾ ਲਈ।
ਹਾਂਜੀ ਬਣਾ ਲਈ ਤੁਸੀਂ ਦੱਸੋ?
ਮੈਂ ਤਾਂ ਯਾਰ ਨਾਸ਼ ਤਾ ਵੀ ਨੀ ਕਰਿਆ ਅਜੇ ਤੱਕ ਕਰਦੀਆਂ ਕੁਛ ਲਿਆਵਾਂ ਸੋਚ ਰਹੀਆਂ। ਤਾਂ ਚੌਲ ਦਾਲ ਪਹਿਲੀ
ਔਨਲਾਈਨ
ਹਾਂਜੀ।
ਔਨਲਾਈਨ ਬ ਮੰਗਉਣਾ
ਨਾ ਓਨਲਾਈਨ ਨਹੀਂ ਮੈਂ ਕਿਹਾ ਇੱਥੋਂ ਕੁਛ ਵੀ ਮਿਲ ਜਾਂਦਾ ਸਾਡੇ ਇੱਥੇ ਥੋੜਾ ਬਹੁਤ ਨਾਸ਼ਤਾ ਕਰਨ ਲਈ
ਕੁਛ ਵੀ ਕੀ ਕੁਛ ਵੀ।
ਵੜਾ ਪਾਓ ਸਾਂਬਰ
ਅਰੇ ਵਾਹ ਅੱਛਾ ਕਿ ਨਾ ਵੜਾ ਪਾਅ ਵਾਲੇ ਦਾ।
ਅਹ ਮੈਂ ਇੰਨਾ ਤਾਂ ਨਹੀਂ ਦੇਖ ਕੇ ਆਈ ਗੌਤਮ ਬੜਾ ਫੇਮਸ ਹੈ। ਸਵਸਤਿਕ ਇੱਕ-ਇੱਕ ਪੋਪਟ ਰਾਓ।
ਅੱਛਾ ਜੀ ਅੱਛਾ। ਮਰਾਠੀ।
ਹਾਂਜੀ।
ਤੁਸੀਂ ਘਰੇ ਬਣਾ ਲਓ ਕੁਛ ਨਾ ਕੁਛ ਮੈਗੀ ਬਣਾ ਲਓ ਸੈਂਡਵਿਚ ਬਣਾ ਲਓ।
ਹਾਂਜੀ। ਆ।
ਖਾਂਦੇ ਹੋ।
ਤੁਸੀਂ ਤੁਹਾਡੀ ਲੋ ਤੁਸੀਂ ਕੀ ਕਰਦੇ ਹੋ ਡਾਇਟ ਕੀ ਕਰਦਾ ਇਹ ਕਰਦੇਓ
ਡਾਇਟ ਨਹੀਂ ਕਰਦੇ ਮੈਂ ਨਾ ਰੋਟੀ ਨਹੀਂ ਖਾਣੀ ਕਿੰ ਮੈਨੂੰ ਚੌਲ ਪਸੰਦ ਹੈ। ਮੈਂ ਸਿਰਫ ਚੌਲ ਜ਼ੋਰ ਆ ਮੇਰਾ, ਹਾਂਜੀ। ਚੋਲ-ਚੋਲ ਹਾਂਜੀ। ਚੌਲ ਕੰਪਲਸਰੀ ਚਾਹੀਦਾ ਸੁਬੇ ਦੁਪਹਿਰ ਸ਼ਾਮ ਚੌਲ ਦੇ ਦੋ ਮੈਨੂੰ ਬਸ।
ਅੱਛਾ ਮੈਂ ਤਾਂ ਤੁਹਾਨੂੰ ਦੇਖਦੀ ਹਾਂ ਵੀ ਚੌਲ ਨਾ ਕਈ ਬੰਦੇ ਦਾਂ ਦਦੇ ਹੁੰਦੇ ਆ ਤੁਸੀ ਤਾਂ ਏਡੇ ਚੌਲ ਖਾ ਕੇ ਵੀ ਨਾ ਸਰੀਰ ਨੂੰ ਲੱਗ
ਨਹੀਂ ਚੌਲ। ਤਾਂ ਪਾਣੀ ਹੈ ਔਰ ਖਾ ਲੋ ਦੋ ਘੰਟੇ ਬਾਅਦ ਫਿਰ ਭੁੱਖ ਲੱਗ ਜਾਂਣੀ ਆ। ਇਸ ਤਰ੍ਹਾਂ ਦੀ ਗੱਲ ਨ ਹੈ ਤੁਸੀਂ ਦੋ ਫੁਲਕੇ ਖਾ ਲਓ ਤੁਹਾਨੂੰ ਚਾਰ ਪੰਜ ਘੰਟੇ ਭੁੱਖ ਨਹੀਂ ਲੱਗੁਗੀ।
ਇਦਾ ਵਾ
ਹਾਂਜੀ ਏਦਾਂ ਵ ਹੋਰ ਭਣਜੀ ਕੀ ਕਰ ਰਹੇ ਹੋ? ਭੈਣਜੀ ਤੁਹਾਡੀ ਆਵਾਜ਼ ਨੀ ਆ ਰਹੀ ਏ, ਹੈਲੋ ਜੀ, ਤੇ, ਕੀ ਤੁਸੀਂ ਬਿਜੀ ਹੋ? ਹੈਲੋ ਹਾਂ ਤੁਸੀਂ ਬਿਜੀ ਹੋ? ਨਹੀਂ ਨਹੀਂ, ਮੈਂ ਬਿਜ਼ੀ ਨਹੀਂ ਹਾ,
ਤੁਹਾਡੀ ਡਬਲ ਆਵਾਜ ਆ ਰਹੀ ਏ ਮੈਨੂੰ,
ਉਹ ਕਦੇ ਕਦੇ ਇੱਕੋ ਹੋ ਜਾਂਦਾ ਭੈਣ ਜੀ,
ਹਾਂਜੀ ਕੀ ਹੋ ਜਾਂਦਾ,
ਇੱਕੋ ਇੱਕੋ
ਹਾਂਜੀ,
ਦੋ ਦੋ ਵਾਰ ਆਵਾਜ਼, ਜਾਂਦੀ,
ਹੂੰ ਹੂੰ ਹੂੰ, ਹੋਰ ਦੱਸੋ ਜੀ,
ਬਸ ਜੀ ਕੁਛ ਨਹੀਂ,
ਅੱਜ ਅੱਜ ਕੀ ਕੀਤਾ ਬ੍ਰੇਕਫਾਸਟ ਚ
ਹਾਂ,
ਬ੍ਰੇਕਫਾਸਟ ਕੀ ਕੀਤਾ।
ਅੱਜ ਅਸੀਂ ਮੈਂ ਤਾਂ ਨੀ ਕਰਦੀ ਬ੍ਰੇਕਫਾਸਟ ਮੈਂ ਤਾਂ ਸਿਰਫ਼ ਇਕੱਲੇ ਚਾਹ ਜਾਂ ਇੱਕ ਟਿੱਕੀ ਤੇ ਦੋ ਬਿਸਕਿਟ
ਟਿੱਕੀ ਕਿਹੜੀ ਪਸੰਦ ਆ। ਸਾਨੂੰ ਨਮਕੀਨ ਜਾ
ਨਮਕੀਨ ਜੀ ਮੈਂ ਨੀ ਮਿੱਠੀ ਖਾਂਦੀ ਨਮਕੀਨ ਟ
ਤੁਸੀਂ ਮਿੱਠਾ ਨਹੀਂ ਖਾਂਦੇ ਤੁਹਾਨੂੰ ਨੋਨ ਵੈਜ ਤੇ ਕ ਵੇਜ ਪਸੰਦ ਹੈ।
ਮੈਨੂੰ ਨੋਨ ਵੈਜ ਬਹੁਤ ਪਸੰਦ ਹੈ ਇਨਾ ਪਸੰਦ ਹੈ ਇੰਨਾ ਪਸੰਦ ਹੈ ਕਿ ਮੈਂ ਮਰ ਜਾਵਾਂ। ਨਹੀਂ ਨਹੀਂ ਤੁਸੀਂ ਤੁਸੀਂ ਮੈਂ ਤੁਸੀਂ ਨਾ ਮੈਨੂੰ ਨੋਨ ਵੈਜ ਤੇ ਲੈ, ਲੈਕਚਰ ਨਾ ੋ, ਠੀਕ ਹੈ, ਮੇਰੀ ਮੇਰੀ ਜਾਨ ਹੈ ਨੋਨ ਵੈਜ ਮੈਂ ਉਹਨੂੰ ਨਹੀਂ ਛੱਡ ਸਕਦੀ ਹਾਂਜੀ।
ਮਰੀ ਹੋਈ ਜਾਨ ਆ ਤੁਹਾਡੀ
ਜੀ।
ਜਿਹੜੇ ਜੀਆਂ ਨੂੰ ਤੁਸੀਂ ਮਾਰ ਕੇ ਖਾਂਦੇ ਹੋ ਤੇ ਉਹ ਤੁਹਾਡੀ ਜਾਨ ਹੋ। ਗੀ। ਵਾਹਿਗੁਰੂ। ਬਖਸ਼ਣ ਵਾਹਿਗੁਰੂ।
ਮੈਨੂੰ ਪਸੰਦ ਆ ਤਾਂ ਫਿਰ ਕੀ ਕਰ ਸਕਦੇ ਹੋ ਹੁਣ ਢਿੱਡ ਦਾ ਮਾ ਢਿੱਡ ਵੀ ਹੈ ਇੱਕ ਸਵਾਦ ਵੀ ਹੈ।
ਵੀ ਵੇ ਜੀ।
ਤੁਸੀਂ ਸਟਾਰਟਿੰਗ ਤੋਂ ਖਾਂਦੇ ਹੋ ਨਾ ਅ ਸਾਡੇ ਘਰ ਵੱਲ ਉਹਨੇ ਸਾਨੂੰ
ਨੋਨ ਵੈਜ ਹੀ ਸਿਖਾਣਾ ਸਿਖਾਇਆ ਵਾ ਸ਼ਾਇਦ।
ਹਾਂਜੀ। ਉਹ ਫਿਰ ਕੀ ਕਰ ਸ ਸਕਦੇ ਹੁਣ ਟੇਸਟ ਵੀ ਕੋਈ ਚੀਜ਼ ਹੈ ਕਿ ਨਹੀਂ।
ਅੱਛਾ ਕੋਈ ਗੱਲ ਨੀ ਆਪਦੀ -ਆਪਦੀ ਮਰਜ਼ੀ ਹੈ ਜੀ ਬਸ ਮੈਂ ਇਹ ਕਹਿੰਦੀ ਹਾਂ ਵੀ ਜਦੋਂ ਅਸੀਂ ਇਹ ਚੀਜ਼ਾਂ ਖਾਂਦੇ ਹਾਂ ਸਾਨੂੰ ਨੀ ਪਤਾ ਉਸ ਚੀਜ਼ ਵਿੱਚ ਕੀ ਆ ਜਾਂ ਕੀ ਨੀ ਜਾਨਵਰਾਂ ਨੂੰ ਬੁਖਾਰ ਬਿਮਾਰੀ ਕੇ ਆ ਕੀ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਥੋੜਾ ਮੂੰਹ ਨੂੰ ਕੰਟਰੋਲ ਕਰੋ ਜੀ, ਖਾਣ ਪੀਣ ਨੋਨ ਵੇਜ ਚਿਕਨ ਨੂੰ ਬਾਕੀ ਤੁਸੀਂ ਵੇਚ ਤਾਂ ਖਾ ਸਕਦੇ ਹੋ ਜੀ ਉਹਦੇ ਚ ਦੁੱਧ ਹੋ ਗਿਆ ਪਨੀਰ ਖਾ ਲੋ ਜਿੰਨਾ ਮਰਜ਼ੀ।
ਨਹੀਂ ਜੀ ਮੈਨੂੰ ਪਨੀਰ ਬਿਲਕੁਲ ਨਹੀਂ ਪਸੰਦ, ਮੈਂ ਪਨੀਰ ਖਾ ਕੇ ਬਿਲਕੁਲ ਖ਼ੁਸ਼ ਨਹੀਂ ਹਾਂ।
ਨੋਨ ਵੈਜ ਖਾ ਕੇ ਖੁਸ਼ ਆਂ।
ਹਾਂਜੀ ਪ ਤਾਂ ਨਹੀਂ ਲੋਕ ਪਨੀਰ ਕੇਨਾ ਖਾ ਲੈਂਦੇ ਮੈਨੂੰ ਬਿਲਕੁਲ- ਬਿਲਕੁਲ- ਬਿਲਕੁਲ ਨਹੀਂ।
ਹੁਣ ਲੋਕਾਂ ਨੂੰ ਜਿਵੇਂ ਪਨੀਰ ਪਸੰਦ ਹੈ ਤੁਹਾਨੂੰ ਜਿਵੇਂ ਚਿਕਨ ਪਸੰਦ ਆ ਲੋਕਾਂ ਨੂੰ ਪਨੀਰ ਪਸੰਦ ਆ ਵੇਜ ਵਾਲਿਆਂ ਨੂੰ ਵੇਜ
ਵੇਜ ਵਾਲਿਆਂ ਨੂੰ ਓਪਸ਼ ਨ ਨੀਗਾ ਨਾ ਇਸ ਕਰਕੇ ਉਹਨਾਂ ਨੂੰ ਪਨੀਰ ਪਸ
ਤੇ ਉਹਨਾਂ ਨੂੰ ਵੀ ਹੈ ਓਪਸ਼ਨ ਪਨੀਰ ਖਾ ਸਕਦੇ ਆ। ਹੁੰਦਾ ਉਹਨੂੰ ਇਹ ਓਪਸ਼ਨ ਆ ਉਹ ਉਹ ਕਹਿੰਦੇ ਅਸੀਂ ਨਹੀਂ ਖਾਣਾ ਜੀ ਨੋਨ ਵੈਜ ਅਸੀਂ ਨਹੀਂ ਖਾ ਕੇ ਖੁਸ਼, ਤੇ ਅਸੀਂ ਦੁੱਧ ਪੀਏ ਡਰਾਈ ਫਰੂਟਸ ਖਾਈਏ। ਪਨੀਰ ਖਾ ਲੋੋ ਪਨੀਰ ਦੀ ਭੁਰਜੀ ਬਣਾ ਲੋੋ ਜੀ। ਏਦਾਂ ਥੋੜੀ ਆ ਨੋਨ ਵੇਜ ਨਾਲ ਹੀ ਬੰਦਾ ਜੀ, ਔ ਤੁਹਾਡੀ ਤੁਹਾਡੇ ਮਾਇੰਡ ਚ ਮੈਂ ਇਹੀ ਚੱਲਣਾ ਵਾ ਵੀ ਮੈਂ ਤੁਹਾਨੂੰ ਨੋਨ ਵੇਜ ਵਰ ਕੇ ਕਰ ਕਿਉਂ ਕਿਹਨਾ ਮੈਂ ਚੰਗੀ ਕਰਕੇ ਕਿਹਾ ਤੁਸੀਂ ਖਾ ਸਕਦੇ ਹੋ ਤੁਹਾਡੀ ਮਰਜ਼ੀ ਹਨਾ ਤੁਸੀਂ ਪਸੰਦ ਕਰਦੇ ਕੀ ਕਰੀਏ।
ਹਾਂਜੀ ਅੱਜ ਕਿੱਥੇ ਨੀ ਜਾਣਾ ਅੱਜ ਹੋਮਵਰਕ ਦਾ ਕੰਮ ਕਰਾਣੇ ਮੇਰੇ ਬੱਚਿਆਂ ਦੇ ਹੋਮਵਰਕ ਵਥੇਰੇ ਆਏ ਨੇ ਉਹਨਾਂ ਨੇ ਕਰਨਾ ਹੋਮਵਰਕ ਹਾਂ,
ਤੁਸੀਂ ਫੇਰ ਉਹ ਤੀਜੇ ਰੂਮ ਚ ਉਹ ਜਿਹੜਾ ਤੁਹਾਡਾ ਤੀਜਾ ਰੂਮ ਆ ਉੱਥੇ ਚਲੇ ਜਾਂਦੇ ਤੁਸੀਂ ਇੱਥੇ ਕਿੱਥੇ ਚਲੇ ਗਏ ਆ ਜਿਹੜੇ ਤੁਸੀਂ ਓਦਣ ਬਣਾਇਆ ਹੋਇਆ ਸੀਗਾ ਉੱਥੇ।
ਅੱਛਾ ਜਾਣਾ ਸੀ ਭੈਣ ਜੀ ਬਟ ਮੈਂ ਕਿਹਾ ਕਿ ਚਲੋ ਥੋੜਾ ਬਾਹਰ ਚੱਕਰ ਮਾਰ ਲਏ, ਹਾਂਜੀ ਉਹ ਹੈ ਨਾ ਟਾਈਮ ਨੀ ਹੁੰਦਾ ਚੱਕਰ ਮਾਰਨ ਦਾ ਜਦੋਂ ਜੀਅ ਕੀਤਾ ਤਦੋਂ ਮਾਰ ਲਓ।
ਹਾਂ ਉਹ ਤਾਂ ਅਸੀਂ ਆਪਣੇ ਮਨ ਦੇ ਰਾਜੀਆਂ ਚ ਜੀ ਜੀ ਮੈਂ ਕਰ,
ਉਹੀ ਤਾਂ
ਹੂੰ,
ਉਹ ਤੁਸੀਂ ਮੰਗਾਲੋ ਕੁਛ ਅੱਛੇ, ਕਿਆ ਅੱਜ ਵੀ ਪੁੱਕੇ ਹੀ ਰਹਿਣਾ ਮੈਂ ਸੁਣਿਆ ਸੀ ਤੁਸੀਂ ਕੱਲ ਕੁੱਝ ਵੀ ਨਹੀਂ ਖਾਧਾ
ਕੀ ਤੂੰ ਸੁਣਿਆ ਜੀ,
ਮੈ ਸੁਣਿਆ ਸੀ। ਕਿਉਂ ਨੀ ਖਾਦਾ।
ਕਿੱਥੋਂ ਸੁਣਿਆ ਸੀ ਜੀ
ਤੁਸੀਂ ਕਿਉਂ ਨਹੀਂ ਖਾਧਾ ਪਹਿਲਾਂ, ਤਾਂ ਉਹ ਦੱਸੋ? ਤੁਸੀਂ ਤੁਸੀਂ ਰੋਟੀ ਨੀ, ਖਾਂਦੇ ਤੁਸੀਂ ਰੋਟੀ ਤੇ ਕਿਉਂ ਗੁੱਸਾ ਕੱਢਦੇ ਔ ਬਈ ਗੁੱਸ ਰੋਟੀ ਤੇ ਗੁੱਸਾ ਨਾ ਕੱਢੋ
ਨਾ ਮੈਂ ਖਾਣ ਨੂੰ ਖਾ ਕੇ ਆ ਜਾਂਦੀ ਮੈਂ ਜਿਹੜਾ ਨਾ, ਸ਼ਾਮ ਨੂੰ ਦਾਲ ਚੌਲ ਬਣਾਏ ਸੀ ਖਾਧੇ ਸੀ ਮੈਂ ਦਾਲ ਚੌਲ, ਸਵੇਰੇ ਮੈਂ ਕੁਛ ਨੀ ਖਾਦਾ ਸੀ ਮੈਂ ਸ਼ਾਮ ਨੂੰ ਕੱਲਾ ਦਾਲ ਚੌਲ ਈ ਖਾਧੇ ਨੇ,
ਅੱਛਾ ਜੀ।
ਹੂੰ।
ਹੋਰ ਦੱਸੋ ਜੀ?
ਹਾਂਜੀ।
ਮੈਂ ਕਿਹਾ ਹੋਰ ਦੱਸੋ?
ਬਸ ਵਧੀਆ ਜੀ ਹੁਣ ਦੇਖ? ਦੇਖਦੀ ਆ ਕਿਸੇ ਨੂੰ ਭੇਜਦੀਆਂ ਜਾਂ ਤੇ ਮੈਂ ਕੁਛ ਖਾ ਲਵਾਂ ਮੈਂ ਚੌਲ ਚੌਲ ਦਾਲ ਬਣੇ ਹੋਏ ਨੇ ਗੇ।
ਆ ਜਾੳ ਸਾਡੇ ਘਰੇ?
ਤੁਸੀਂ ਕੀ ਬਣਾਇਆ?
ਅਸੀਂ ਸ਼ਿਮਲਾ ਮਿਰਚੀ ਅਸੀਂ ਸ਼ਿਮਲਾ ਦੀ । ਸਬਜ਼ੀ ਬਣਾਈਆਂ ਤੇ ਨਾਲ ਦਾਲ।
ਐਨੀ ਛੇਤੀ ਤੁਹਾਡੀ ਰੋਟੀ ਬਣ ਜਾਂਦੀ ਆ?
ਦਾਲ ਤਾਂ ਤਿਆਰ ਹੈ?
ਹੂੰ ਬਾਸੀ ਦਾਲ ਹੋਣੀ ਆ ਰਾਤ ਦੀ ਬਸੀ ਚੀਜ਼ਾਂ ਨਾ ਖਾਇਆ ਕਰੋ?
ਠੀਕ ਹੈ ਭੈਣ ਜੀ ਅਗਲੀ ਵਾਰੀ ਤੁਹਾਡੀ ਇਹ ਗੱਲ ਹੀ ਧਿਆਨ 'ਚ ਰੱਖਾਂਗੇ ਕਿ ਬਾਸੀ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ।
ਮੈਨੂੰ ਪਤਾ ਤੁਸੀਂ ਆਪ ਪੜ੍ਹੇ ਲਿਖੇ ਹੋ ਤੁਹਾਨੂੰ ਇਸ ਚੀਜ਼ ਦਾ ਆਪ ਹੀ ਪਤਾ ਹੋਣਾ ਚਾਹੀਦਾ ਹੈ ਜੀ?
ਉਹ
ਤੁਸੀਂ ਅਨਪੜ੍ਹ ਹੋ ਅਨਪੜ੍ਹ ਲੋਕਾਂ ਨੂੰ ਵੀ ਅੱਜ। ਇਹੋ ਦੀਆਂ ਚੀਜ਼ਾਂ ਪਤਾ? ਹਾਂ ਤੁਸੀਂ ਮੇਰੇ ਨਾਲ ਐ ਨਾ ਕਰਿਆ ਕਰੋ ਪਲੀਜ਼।
ਠੀਕ ਹੈ ਜੀ ਤੁਸੀਂ ਨਾ ਮੇਰੀ ਟੈਨਸ਼ਨ ਨਾ ਲਓ ਤੁਸੀਂ ਤੁਸੀਂ ਤੁਹਾਡੇ ਖਾਣ ਦਾ ਦਿਨ ਚ
ਕੀ ਕਹਿ ਰਹੇ ਹੋ?
ਮੈਂ ਕਿਹਾ ਤੁਸੀਂ ਤੁਹਾਡੇ ਖਾਣ ਦਾ ਟੈਂਸ਼ਨ ਰਹੋ ਹੁਣ ਤੁਸੀਂ ਕੀ ਖਾਓਗੇ ਰੋਟੀ ਪਾਣੀ ਖਾ ਲੋ ਜੀ। ਕਮਜ਼ੋਰੀ ਆਜੂ। ਫਿਰ ਤੁਹਾਡੀ ਮੰਮੀ ਨੂੰ ਟੈਨਸ਼ਨ ਆਜੂਗੀ?
ਨਹੀਂ ਆਉਂਦੀ ਮੇਰੀ ਮੰਮੀ ਵਿੱਚ।
ਕਿਉਂ ਨਹੀਂ ਆਉਂਦੀ ਮਾਂ ਪਿਓ ਨੂੰ ਟੈਨਸ਼ਨ ਆਂਦੀ ਆ ਜਦੋਂ ਬੱਚੇ ਰੋਟੀ ਨਹੀਂ ਖਾਂਦੇ ਤਾਂ?
ਤੁਹਾਨੂੰ ਲੱਗਦਾ ਤੁਹਾਨੂੰ ਕਿਹਾ? ਕਿਹਾ ਗਿਆ ਬਈ ਮੈਂ ਵੀ ਰੋਟੀ ਨਹੀਂ ਖਾਦੀ।
ਹਨਾ ਭੈਣ ਜੀ।
ਹਾਂਜੀ। ਕੀ ਬੋਲੇ ਹੋ ਤੁਸੀਂ?
ਜਦੋਂ ਤੁਹਾਨੂੰ ਕਿਹਾ ਗਿਆ ਵਾ ਵੀ ਰੋਟੀ ਨੀ ਖਾਧੀ ਜੀ?
ਹਾਂ ਥੋੜੀ।
ਹੂੰ।
ਚਲੋ ਭੈਣ ਜੀ ਮੈਂ ਤੁਹਾਨੂੰ ਗੱਲ ਕਰਨੀਆਂ ਸੀ ਮੈਂ ਤਾਂ ਉਹਣ
ਨਹੀਂ ਨਹੀਂ ਨਹੀਂ ਨਹੀਂ ਕੀ ਕੀ ਕਹਿ ਰਹੇ ਹੋ ਅੱਛਾ ਠੀਕ ਹੈ ਜੀ ਜੀ ਹਾਂ ਹਾਂ ਬੋਲੋ
ਮੈਨੂੰ ਥੋੜਾ ਕੰਮ ਆ ਕੇ ਮੈਂ ਕਰਨੀ ਆ ਤੁਹਾਨੂੰ ਫੋਨ
ਠੀਕ ਹੈ ਜੀ ਜੀ ਓਕੇ ਸਤਿ ਸ੍ਰੀ ਅਕਾਲ ਹਮ ਅੱਛਾ